ਹੈਲੋ, ਸਤਿ ਸ੍ਰੀ ਅਕਾਲ ਜੀ।
ਹੋਰ ਕੀ, ਹਾਲ-ਚਾਲ
ਬਲ
ਹਾਂਜੀ -ਹਾਂਜੀ ਵਧੀਆ ਮੈਂ ਵੀ ਵਧੀਆ, ਹੋਰ ਕੀ ਕਰਦੇ ਸੀ?
ਕੁਛ ਨਈ, ਮੈਂ ਚਾਹ ਪੀ ਕੇ ਹਟੀ ਸੀ। ਹੋਰ ਤੁਸੀਂ ਰੋਟੀ ਪਾਣੀ ਖਾ ਲਿਆ?
ਹਾਂਜੀ -ਹਾਂਜੀ ਮੈਂ ਵੀ ਅੱਜ ਲੇਟ ਹੀ ਹੋ ਗਿਆ ਸੀ। ਦੁਪਹਿਰ ਦਾ ਨਾ, ਪਤਾ ਨਈ ਮੇਰਾ ਮੈਨ ਠੀਕ ਭੁੱਖ ਨਈ ਲੱਗ ਰਹੀ ਸੀ। ਤਬੀਅਤ ਤੇ ਮੈਂ ਰੋਟੀ ਬੜੀ ਲੇਟ ਖਾਧੀ, ਅੱਜ ਚਾਰ ਵਜੇ ਤੇ ਮੈਂ ਰੋਟੀ ਖਾਧੀ ਹੁਣ, ਸਾਰੇ ਕਹਿ ਰਹੇ ਸੀ। ਚਾਹ ਬਣਾ ਲੋ, ਮੈਂ ਕਿਹਾ ਤੁਹਾਡੇ ਵਾਸਤੇ ਬਣਾ ਦਿੰਦੀ ਆ, ਮੇਰਾ ਤੇ ਮਸਾਂ ਜੀਅ ਨਈ ਕਰ ਰਿਹਾ ਚਾਹ ਪੀਣ ਦਾ, ਮੈਨੂੰ ਤੇ ਗਰਮੀ ਬੜੀ ਲੱਗ ਰਹੀ ਏ
ਹਾਂਜੀ, ਸਿਹਤਾਂ ਅੱਜ -ਕੱਲ ਨਈ ਠੀਕ ਰਹਿੰਦੀਆਂ ਹੈਗੀਆਂ, ਅੱਜ- ਕੱਲ ਨਾ ਆਪਣਾ ਖਾਾਨ -ਪਾਨ ਜਿਆਦਾ ਬਾਹਰ ਲਾਇਆ ਉਹਦੇ ਨਾਲ, ਆਪਣੀ ਸਿਹਤ ਬਿਮਾਰੀਆਂ, ਬਹੁਤ ਜ਼ਿਆਦਾ ਆ
ਹਾਂਜੀ- ਹਾਂਜੀ ਉਹ ਤੇ ਹੈ ਹੀ, ਹੋਰ ਬੱਚੇ-ਬੁੱਚੇ ਠੀਕ ਨੇ
ਹਾਂਜੀ-ਹਾਂਜੀ ਹੁਣ ਤੁਸੀਂ ਦੇਖੋ, ਹਰ ਘਰ ਚ ਕੋਈ ਹਾਂਜੀ- ਹਾਂਜੀ ਖੁੱਲ ਗਏ ਨੇ, ਨਈ-ਨਈ ਅਜੇ ਇੱਕ ਨੂੰ ਖੁੱਲਣਗੇ
ਅੱਛਾਜੀ- ਅੱਛਾਜੀ ਓਹੀ ਮੈਂ ਕਿਹਾ ਇੰਨੀ ਛੇਤੀ ਕਿਵੇਂ ਖੁੱਲ ਗਏ ਸੀ।
ਨਹੀਂ-ਨਹੀਂ ਮੈਨੂੰ ਭੁਲੇਖਾ ਪੈ ਗਿਆ, ਮਤਲਬ ਓਦਾਂ ਐਡਮਿਸ਼ਨਾਂ ਤਾਂ, ਹੋਈਆਂ ਆ ਉਦੇ ਇੱਕ ਨੂੰ ਖੁੱਲਣੇ
ਹਾਂਜੀ- ਹਾਂਜੀ ਐਡਮਿਸ਼ਨਾਂ ਤੇ, ਉਹ ਕੀ ਕਹਿੰਦੇ ਨੇ ਹੋ ਗਈ ਸੀ। ਸਾਡੇ ਬੱਚਿਆਂ ਦੀ ਵੀ, ਅਹ ਜਿਹੜਾ ਅਪ੍ਰੈਲ ਹੈਗਾ। ਅਪ੍ਰੈਲ ਦੇ ਮਹੀਨੇ ਹੋ ਗਈ ਸੀ। ਸਾਡੇ ਬੱਚਿਆਂ ਦੀ ਹੁਣ ਕੀ ਐ, ਹੁਣ ਇਹਨਾਂ ਦੇ ਵੀ ਸਾਡੇ ਬੱਚਿਆਂ ਦੇ ਲੇਟ ਖੁੱਲ ਰਹੇ ਨੇ ਇਸ ਵਾਰੀ, ਉਹਨਾਂ ਦੇ ਪੰਜ ਜੁਲਾਈ ਤੋਂ ਖੁੱਲ੍ਹਣੇ ਨੇ ਤੇ ਮੈਂ ਕਿਹਾ ਉਦੋਂ ਤੱਕ ਜਿਹੜਾ ਤੁਹਾਨੂੰ ਸਕੂਲ ਦਾ ਕੰਮ ਮਿਲਿਆ ਉਹ ਤੇ ਕਰ ਲਓ ਘੱਟੋ-ਘੱਟ
ਹਾਂਜੀ ਹਾਂਜੀ ਇਹ ਤਾਂ ਹੈ, ਸਕੂਲ ਦਾ ਕੰਮ ਹੋਜਏਗਾ ਨਾ ਹੁਣ ਤਾਂ ਦਿੰਦੇ ਈ ਬਹੁਤ ਸਕੂਲ ਦਾ ਕੰਮ ਉੱਦਾਂ ਤਾਂ ਵਦੀਆ ਬੱਚਿਆਂ ਨੇ ਵਿਹਲਿਆਂ ਨੇ ਦਿਮਾਗ ਚੋਂ ਕੱਢਣਾ ਈ ਆ, ਬੈ ਕੇ ਆਪਣੇ
ਹਾਂਜੀ ਹਾਂਜੀ। ਉਹ ਤੇ ਹੈ ਈ, ਕਿਹੜੀ-ਕਿਹੜੀ ਜਮਾਤ ਚ ਹੋ ਗਏ ਨੇ ਤੁਹਾਡੇ ਬੱਚੇ
ਅਹ ਇੱਕ ਮੈਂ ਤਾਂ ਆਪ ਹਜੇ ਬਾਰਵੀਂ ਵਿੱਚ ਆ ਦੀਦੀ।
ਅੱਛਾ- ਅੱਛਾ।
ਹਾਂਜੀ ਹਾਂਜੀ।
ਅੱਛਾ। ਨਈ ਉਹ ਤੁਹਾਡੇ ਨਾਲ ਦੇ ਵੀ ਹੈਗੇ ਨਿਆਣੇ ਉਹ ਕਿਹੜੀ- ਕਿਹੜੀ ਜਮਾਤ ਚ ਨੇ? ਅੱਛਾ- ਅੱਛਾ। ਠੀਕ ਆ ਠੀਕ ਆ। ਠੀਕ ਚੱਲ ਰਹੇ ਉਹਨਾਂ ਦੀ ਪੜ੍ਹਾਈ-ਪੜੂਈ?
ਹਾਂਜੀ ਹਾਂਜੀ। ਸਹੀ ਐ, ਪੜ੍ਹਾਈ ਤਾਂ ਸਹੀ ਚੱਲ ਰਹੀ ਨਮਸਤੇ ਜੀ।
ਹਾਂ ਮੈਂ ਸੁਣਿਆ ਸੀ ਪਿਛਲੀ ਵਾਰੀ ਬੜੇ ਵਧੀਆ ਨੰਬਰ ਆਏ ਸੀ ਉਹਨਾਂ ਦੇ ਬੱਚਿਆਂ ਦੇ, ਤੇ ਮੈਨੂੰ ਮੰਨ ਨੂੰ ਬੜੀ ਖੁਸ਼ੀ ਹੋਈ ਤੇ ਮੈਂ ਉਹਨਾਂ ਨੂੰ ਵਧਾਈ ਵੀ ਦਿੱਤੀ ਸੀ ਫੋਨ ਕਰਕੇ, ਤੇ ਮੈਂ ਕਿਹਾ ਆਣਾ ਕਦੀ ਤੁਸੀਂ ਚੱਕਰ ਲਿਆਓ ਮੈ ਤੁ ਤੁਆਡੇ ਵਾਸਤੇ ਖਲੌਣੇ ਲੈ ਕੇ ਰੱਖੇ ਹੋਏ ਨੇ।
ਚਲੋ ਫੇਰ ਤਾਂ ਬਹੁਤ ਵਧੀਆ ਗੱਲ ਐ।
ਹਾਂਜੀ-ਹਾਂਜੀ। ਜਦੋਂ ਆਉਣਗੇ ਉਹ ਮੈਂ ਉਹਨਾਂ ਨੂੰ ਤਾ ਆਗੀ ਮੈਂ ਉਹਨਾਂ ਵਾਸਤੇ ਮੇਲੇ ਤੇ ਗਈ ਸੀ ਉੱਥੋਂ ਮੈਂ ਲੈ ਕੇ ਆਈ ਆ ਚਾਰ- ਪੰਜ ਖਿਲੋਣੇ।
ਅੱਛਾ ਅੱਛਾ ਚ
ਹਾਂਜੀ ਹਾਂਜੀ। ਹੋਰ ਫਿਰ ਕੀ ਬਣਾ ਤਾਂ ਤੁਸੀਂ ਅੱਜ ਸਵੇਰੇ ਕੀ ਬਣਾਇਆ ਸੀ?
ਅੱਜ ਸਵੇਰੇ ਅਸੀਂ ਬਣਾਈ ਸੀ ਬੈਂਗਨ।
ਬੈਂਗਣ ਅੱਛਾ। ਕਿਵੇਂ ਬਣਾਉਂਦੇ ਹੋ ਤੁਸੀਂ ਬੈਂਗਣ ਮਤਲਬ ਕੀ ਤਰੀਕਾ ਤੁਹਾਡਾ ਬੈਂਗਣ ਬਣਾਣ ਦਾ?
ਅਸੀਂ ਦੀਦੀ ਜਿੱਦਾਂ ਆਮ ਤੋੜਕਾ ਲਾ ਕੇ, ਕਈ ਤਾਂ ਬਹੁਤ ਸਵਾਦ ਬਣਾਦੇ ਭਰਮੇ ਬੈਂਗਣ।
ਹਾਂਜੀ ਹਾਂਜੀ। ਉਹ ਤੁਸੀਂ ਖਾਧੇ ਹੋਏ ਮੇਰੇ ਹੱਥ ਦੇ ਮੈਂ ਪਿਛਲੀ ਵਾਰ ਤੁਸੀਂ ਰਹਿਣ ਆਏ ਸੀ ਉਦੋਂ ਮੈਂ ਬਣਾ ਕੇ ਖਵਾਏ ਸੀ ਤੁਆਨੂੰ ਹੈ ਨਾ?
ਹਾਂਜੀ ਬਹੁਤ ਸਵਾਦ ਸੀਗੇ, ਮੈਨੂੰ ਤਾ ਆਪ ਬੋਤ ਸਵਾਦ ਲੱਗੇ। ਓ ਹੋ
ਚਰੀ ਜੀ, ਬੜੇ ਦਿਨਾਂ ਤੋਂ ਬਣਾ ਲੈਂਦੀ ਆਂ ਬੈਂਗਨ ਬੱਚੇ ਵੀ ਕਹਿ ਰਹੇ ਸੀ ਬਣਾ ਲੋ। ਫੇਰ ਮੈਂ ਕੱਲ- ਭਿੰਡੀ ਬਣਾ ਲਈ ਮੈਂ ਕਿਹਾ ਚਲੋ ਬੈਂਗਣ ਵੀ ਬਣਾ ਲਾਂਗੀ ਤੁਹਾਡੇ ਵਾਸਤੇ ਦੇਖਦੀਏ ਇੱਕ- ਦੋ ਦਿਨ ਚ ਪਰ ਇੱਥੇ ਮਹਿੰਗਾਈ ਵੀ ਸਾਡੀ ਬੜੇ ਹੋ ਗਈ ਐ ਨਾ।
ਚਲੋ ਕੋਈ ਨੀ ਤੁਹਾਨੂੰ ਬੈਗਣ ਮੈਂ ਲਿਆ ਦੂਗੀ ਤੁਸੀਂ ਬਣਾ ਲਿਓ।
ਆ-ਹਾ। ਉਹ ਤਾਂ ਕੋਈ ਗੱਲ ਨਈ ਲਿਆਉਣ ਦੀ ਕੀ ਲਿਆ ਤੇ ਮੈਂ ਵੀ ਆਵਾਂਗੀ ਤੁਸੀਂ ਆ ਤੇ ਜਾਇਓ ਤੁਸੀਂ ਆਦੇ ਈਨੀ ਓ।
ਕੋਈ ਨੀ ਮੈਂ ਕਿੱਥੇ ਦਿਨ ਟੈਮ ਕੱਢ ਕੇ ਆਵਾਗੀ ਦੀਦੀ ਤੁਹਾਡੇ ਕੋਲ।
ਹਾਂਜੀ -ਹਾਂਜੀ ਬਿਲਕੁਲ ਆਇਓ ਮੈਨੂੰ ਤੇ ਬੜੀ ਖੁਸ਼ੀ ਹੋਣੀ ਐ। ਹਜੇ ਮਰੀ ਨੰਨਾਣ ਦੇ ਬੱਚ ਬੇ ਵੀ ਆਏ ਹੋਏ ਸੀ।
ਤੇ ਫੇਰ ਓਨਾਂ ਨੂੰ ਵੀ ਮੈਂ ਕੇਆ ਤੁਸੀਂ ਜੋ ਖਾਨਾ ਬੱਚੇ ਮੈਨੂੰ ਦੱਸ ਦੋ। ਮੈਂ ਓਈ ਬਨਾ ਕੇ ਤੁਆਨੂੰ ਖਿਲਾ ਦਾਂਗੀ ਤੇ ਸ਼ਾਮੀ ਕੈਂਦੇ ਐ ਕਦੇ ਆਪਾਂ ਐ ਬਾਰ ਦੀ ਚੀਜ਼ਾਂ ਖਾਨੀਆਂ ਨੇ ਆਪਾਂ ਐ ਖਾਣਾ ਆਪਾਂ ਬਾਜ਼ਾਰ ਜਾਣਾ ਐ। ਤੇ ਮੈਂ ਕੇਆ ਤੁਸੀਂ ਜੋ ਖਾਣਾ ਖਾ ਲੋ ਤੁਸੀਂ ਅਪਨਾ ਮਨ ਨੀ ਮਾਰਨਾ ਏਥੇ ਰੈ ਕੇ ਕਦੇ ਤੁਸੀਂ ਸੋਚੋ ਆਪਾਂ ਮਨ ਮਾਰਾਂਗੇ ਤੇ ਆਪਾਂ ਸ਼ਰਮ ਕਰਾਂਗੇ ਮੈਂ ਸ਼ਰਮ ਕਰਮ ਦੀ ਕੋਈ ਲੋੜ ਨੀ ਐ ਤੁਆਨੂੰ ਜੇੜਾ ਤੋੜਾ ਤੁਆਡਾ ਮਨ ਕਰੇ ਖਾਣ ਨੂੰ ਓ ਖਾਓ
ਹਾਂਜੀ ਸਈ ਗੱਲ ਆ, ਬੱਚੇ ਪਤਾ ਕੀ ਆ ਹੂੰ, ਸ਼ੁਕਰ ਕਰੋ ਬੱਚੇ ਘਰ ਦੀਆਂ ਚੀਜ਼ਾਂ ਖਾ ਰੇ ਆ ਤਾਂ ਸ਼ੁਕਰ ਕਰੀ ਦਾ ਬੱਚੇ ਤਾਂ ਬਾਰ ਨੂੰ ਹੀ ਹੋਏ ਰੈਂਦੇ ਆ ਜ਼ਿਆਦਾਤਰ ਹਨਾ
ਹਾਂਜੀ-ਹਾਂਜੀ ਐ ਤੇ ਹੈ, ਬਾਰ ਦੀ ਚੀਜ਼ਾਂ ਵੀ ਖਾਂਦੇ ਨੇ ਅੱਜ-ਕੱਲ। ਪਰ ਮੈਂ ਕੈਨੀ ਆਂ ਥੋੜ੍ਹਾ ਘੱਟ ਈ ਖਾਇਓ ਕਿਉਂਕਿ ਬਾਰ ਦੀ ਚੀਜ਼ਾਂ ਨਾਲ ਤੁਆਨੂੰ ਪਤਾ ਈ ਐ ਅੱਜ ਕੱਲ ਬਿਮਾਰੀਆਂ ਵੀ ਕਿੰਨੀਆਂ ਲੱਗ ਰਿਆਂ ਨੇ।
ਸਈ ਗੱਲ ਹੈ ਤੁਆਡੀ ਬਿਲਕੁਲ, ਬਾਰਲੀ ਚੀਜ਼ਾਂ ਵੀ ਨਾ ਹਾਂਜੀ। ਬਾਰਲੀ ਚੀਜ਼ਾਂ ਨੇ ਬੇੜਾ ਗਰਕ ਕੀਤਾ ਬੱਚੇਆਂ ਦਾ।
ਓਈ ਤੇ ਫੇਰ ਮੈਂ ਕੇਆ ਬਾਰ ਦੀਆਂ ਚੀਜ਼ਾਂ ਖਾ ਕੇ ਤੁਸੀਂ ਬਿਮਾਰ ਪੈ ਜੋਗੇ ਫੇਰ ਮਾਂ ਨੂੰ ਦੇਖਣਾ ਪੈਣਾ ਫਿਰ ਐਨਾਂ ਦੀ ਦਾਦੀ ਵੀ ਫੇਰ ਮੈਨੂੰ ਈ ਕੈਂਦੇ ਨੇ ਕਿ ਤੂੰ ਧਿਆਨ ਨੀ ਰੱਖਦੀ ਬੱਚੇਆਂ ਦਾ ਮੈਂ ਕੇਆ ਔਰ ਕਿੰਨਾ ਧਿਆਨ ਰੱਖਾ, ਮੰਨਦੇ ਤੇ ਹੈ ਨੀ ਫੇਰ ਜਦੋਂ ਜੇ ਲੇਆ ਕੇ ਨਾ ਦੋ ਏਨਾਂ ਨੂੰ ਤੇ ਰੋਣ ਲੱਗ ਜਾਂਦੇ ਨੇ।
ਪਰ ਏ ਗੱਲ ਬੋਹ ਮਾੜੀ ਬੱਚੇਆਂ ਦੀ।
ਹਾਂਜੀ ਐ ਗੱਲ ਮੈਨੂੰ ਏਨਾਂ ਦੀ ਨੀ ਪਸੰਦ ਬਿਲਕੁਲ ਮੈਂ ਕੇਆ ਹੁਨ ਤੁਸੀਂ ਨਿਆਣੇ-ਨਿਆਣੇ ਫੇਰ ਜੇ ਰੋਣ ਲੱਗ ਜਾਂਦੇ ਓ, ਫਿਰ ਮੈਨੂੰ ਡਾਂਟ ਪੈਂਦੀ ਐ ਤੁਆਡੇ ਕਾਰ ਵਾਰੀ। ਤੁਆਡੇ ਕਰਕੇ ਮੈਨੂੰ ਡਾਂਣ ਪੈਂਦੀ ਏ ਤੁਆਡੀ ਦਾਦੀ ਤੋਂ।
ਏ ਤਾਂ ਹੈ ਬੱਚੇ ਮੰਨਦੇ ਹੈਨੀ ਅੱਜ-ਕੱਲ ਦੇ ਬੱਚੇ ਕੈਂਦੇ ਜੋ ਅਸੀਂ ਕੇਆ ਓਹੀ ਸਈ ਆ, ਹੋਰ ਕੁਛ ਨੀ ਸਈ ਪਤਾ ਤੁਆਨੂੰ?
ਹਾਂਜੀ-ਹਾਂਜੀ ਐ ਵੀ ਹੈਗਾ, ਐ ਵੀ ਹੈਗਾ ਸਾਡੇ ਵਾਲਿਆਂ ਦਾ ਵੀ ਹੈਗਾ। ਪਰ ਮੈਂ ਕੇਆ ਚਲੋ ਟਾਈਮ ਸਿਰ ਬੱਚੇਆਂ ਨੂੰ ਸਮਝ ਆ ਈ ਜਾਂਦੀ ਐ ਹਜੇ ਨਿਆਣੇ ਨੇ ਹਜੇ ਥੋੜ੍ਹੀ ਮਾੜਾ ਮੋਟਾ ਸਮਝ ਨੀ ਹੈਗੀ ਗੱਲਬਾਤ ਕਰਨ ਦੀ। ਜਾਂ ਫਿਰ ਦੁਨੀਆਂਦਾਰਾਂ ਦਾ ਐਨਾ ਏਨਾਂ ਨੂੰ ਪਤਾ ਨੀ ਹੈਗਾ ਮੈਂ ਕਿ ਜਦੋਂ-ਜਦੋਂ ਅਪਨੀ ਉਮਰ 'ਚ ਆਨਗੇ ਸਮਝ ਲੱਗ ਜੇਗੀ ਏਨਾਂ ਨੂੰ ਵੀ। ਜਦ ਜਦੋਂ ਏਨਾਂ ਦੇ ਸਿਰ ਤੇ ਜਿੰਮੇਵਾਰੀਆਂ ਪੈਨਗੀਆਂ ਆਪੇ ਈ ਸਮਝ ਲੱਗ ਜੇਗੀ, ਆਹ ਸਾਡਾ ਵੀ ਤਾਂ ਦੇਖੋ ਐਈ ਹਾਲ ਸੀ ਦੀਦੀ। ਪੈਲੇ ਸਾਨੂੰ ਵੀ ਕਿੱਧਰ ਸਮਝ ਸੀਗੀ ਸਾਨੂੰ ਵੀ ਬੜੇ ਬਜ਼ੁਰਗ ਗਾਂ ਨੇ ਸਮਝਾਇਆ ਤੇ ਆਪਾਂ ਹੁਨ ਸਹੀ ਰਾਏ ਚੱਲ ਰੇ ਆਂ। ਬੜੇ ਬਜ਼ੁਰਗ ਈ ਸਮਝਾਂਦੇ ਨੇ ਦੇਖੋ
ਸਈ ਗੱਲ ਏ ਦੀਦੀ ਤੁਆਡੀ। ਸਮਝ ਆਊਗੀ ਤਾਂ ਈ ਆਪਾਂ ਨੂੰ ਸਮਝ ਲੱਗੂਗੀ ਨਈ ਤਾਂ ਸਮਝ ਈ ਨੀ ਲਗਨੀ।
ਸਈ ਗੱਲ ਐ, ਸਈ ਗੱਲ ਐ।
ਹੂੰ, ਹੁਨ ਜਦੋਂ ਆਪਾਂ ਬੱਚੇ ਸੀ ਆਪਾਂ ਕੇੜਾ ਕਿਸੇ ਦਾ ਕੈਣਾ ਮੰਨ ਕੇ ਰਾਜੀ ਸੀਗੇ ਹਨਾ।
ਨਾ ਜੀ ਨਾ, ਆਪਾਂ ਵੀ ਨੀ ਮੰਨਦੇ ਹੁੰਦੇ ਸੀ ਛੋਟੇ ਹੁੰਦੇਆਂ ਨੂੰ। ਕਿਉਂਕਿ ਸਾਨੂੰ ਸੀ ਕਿ ਆਪਾਂ ਐ ਚੀਜ਼ ਲੈਣੀ, ਐ ਚੀਜ਼ ਲੈਣੀ ਓਈ ਸਾਡੇ ਬੱਚੇਆਂ ਦਾ ਹਿਸਾਬ ਹੈ ਦੇਖ ਲੋ।
ਸਈ ਗੱਲ ਐ।
ਹਾਂਜੀ, ਔਰ ਫੇਰ ਸ਼ਾਮੀ ਕੀ ਬਣਾਣਾ ਅੱਜ ਰਾਤੀ ਤੁਸੀਂ?
ਅੱਜ ਅਸੀਂ ਰਾਤੀ ਬਨਾਨਾ ਐ ਸ਼ਿਮਲਾ ਮਿਰਚ, ਮੇਰੀ ਫੇਵਰੇਟ ਐ ਸ਼ਿਮਲਾ ਮਿਰਚ।
ਅੱਛਾ ਤੂਆਨੂੰ ਪਸੰਦ ਐ, ਸ਼ਿਮਲਾ ਮਿਰਚ ਬੜੇ, ਭਾਜੀ ਨੂੰ ਵੀ ਪਸੰਦ ਐ, ਮੈਂ ਸੁਨੇਆ, ਹੇਨਾ?
ਹਾਂਜੀ-ਹਾਂਜੀ।
ਹਾਂਜੀ-ਹਾਂਜੀ ਸ਼ਿਮਲਾ ਮਿਰਚ ਵੀ, ਹਾਂ ਸਵਾਦ ਲੱਗਦੇ ਨੇ, ਬੜੇ ਸ਼ਿਮਲਾ ਮਿਰਚ, ਸਾਡੇ ਏਦੱਰ ਲੰਗ ਲੱਗੇਆ ਸੀ ਗੁਰੂ ਘਾਰ ਆਪਾਂ ਓਦਰ ਗਏ ਸੀ, ਓ ਓਦੱਰ ਕਿਸੀ ਨੇ ਸ਼ਿਮਲਾ ਮਿਰਚ ਮਤਲਬ ਕਿ ਅ ਵੈਸੇ ਲੰਗਰ ਤੇ ਤੇ ਨਈ ਸੀਗੇ ਪਰ ਕੋਈ ਦੇ ਕੇ ਗੇਆ ਸੀਗਾ ਬਨੇ ਬਨਾਏ, ਫਿਰ ਓਨਾਂ ਨੇ ਸਟੋਲ ਲਗਾ ਲੇਆ ਸੀ ਸ਼ਿਮਲਾ ਮਿਰਚ, ਆਲੂ ਤੇ ਨਾਲ ਫੁਲਕੇ ਤ ਅ ਦਿੱਤੇ ਸੀ ਓਨਾਂ ਨੇ ਲੰਗਰ ਚ ਬੜਾ-ਬੜਾ ਆਨੰਦ ਆਏਆ ਮੈਨੂੰ ਖਾ ਕੇ।
ਚਲੋ ਲੰਗਰ ਦੀ ਤੇਆਰੀ ਘਰੇ ਨੀ ਬੇਦੀਂਆ ਜਾ ਕੇ।
ਚਲੋ ਗੁਰਦੁਆਰੇ ਜਾ ਰੇ ਆਂ, ਸੇਵਾ-ਸੂਵਾ ਵੀ ਕਾਰ ਆਨੇ ਆਂ। ਤੇ ਮੈਂ ਏਕ-ਦੋ ਘੰਟੇ ਜਾ ਕੇ, ਪਾਂਡੇਆਂ ਦੀ ਸੇਵਾ ਵੀ ਕਾਰ ਆਈ ਸੀਗੀ।
ਅੱਛਾ-ਅੱਛਾ।
ਹਾਂਜੀ, ਤੂਸੀ ਗਏ ਸੀ ਕਾੱਲ, ਕਾੱਲ ਬੋਤ ਵ ਅ ਬੋਤ ਵੱਡਾ ਦਿਨ ਸੀ, ਕਾੱਲ ਸੀਗਾ ਨਾ ਬੋਤ ਵੱਡਾ ਦਿਨ ਸੀਗਾ, ਕਾੱਲ ਤੂਸੀ ਗਏ ਸੀਗੇ ਗੁਰਦੁਆਰੇ?
ਹਾਂਜੀ-ਹਾਂਜੀ ਗਈ ਸੀ ਮੈਂ, ਹਾਂਜੀ।
ਕਿਉਂਕਿ ਓ ਸੀਗੀ ਨਾ ਨਿਮਾਨੀ, ਕੀ ਕੈਂਦੇ ਹਾੜੀ ਕਾਸਤੀ ਸੀਗੀ ਕਾੱਲ। ਤੇ ਆਪਾਂ ਗਏ ਸੀਗੇ ਕੱਲ ਗੁਰਦੁਆਰੇ, ਬੜੀ ਛਬੀਲ-ਛਬੂਲ ਲੱਗੀ ਹੋਈ ਸੀ। ਨਾਲੇ ਸੇਵਾ ਵੀ ਬੜੀ ਕਾਰ ਰੇ ਸੀਗੇ ਲੋਕੀ।
ਸਈ ਗਾੱਲ ਏ।
ਔਰ ਫਿਰ, ਬਾਕੀ ਸਬ ਠੀਕ ਐ, ਘਰ-ਘੁਰ? ਮੰਮੀ-ਪਾਪਾ ਠੀਕ ਨੇ?
ਹਾਂਜੀ-ਹਾਂਜੀ ਠੀਕ ਨੇ, ਤੂਸੀ ਦੱਸੋ?
ਔਰ ਮੈਂ ਸੁਨੇਆ ਸੀ ਪ੍ਹੈਲੇ ਓਨਾਂ ਦੀ ਥੋੜੀ ਤ ਮਤਲਬ ਕਿ ਤਬੀਅਤ-ਤੂਬੀਅਤ ਥੋੜੀ ਠੀਕ ਨੀ ਸੀਗੀ ਹੁਨ ਠੀਕ ਚਾੱਲ ਰੇ ਨੇ?
ਹਾਂਜੀ-ਹਾਂਜੀ ਹੂਨ ਤਾਂ ਠੀਕ ਏ ਦਵਾਈ ਹਾਂਜੀ, ਪਰਏਜ ਦੱਸਦੀ ਆਂ।
ਹਾਂਜੀ, ਨਈਂ ਪਰਏਜ ਦੇਖੋ, ਜੇੜਾ ਡੋਕਟਰ ਤੂਆਨੂੰ ਪਰਏਜ ਕੈਂਦੈ, ਓ ਜਰੂਰ ਕਰੇਓ ਤੂਸੀ। ਕਿਉਂਕਿ ਦੇਖੋ ਅ ਜੇ ਆਪਾਂ ਪਰਏਜ ਨਈ ਕਰਾਂਗੇ, ਤੇ ਦੇਖੋ ਕਿਵੇਂ ਚੱਲੇਗਾ।
ਸਈ ਗਾੱਲ ਆ, ਪਰਏਜ ਤੋਂ ਬਿਨਾਂ ਨੀ ਫੇਅ ਸਟੇਅ ਕੰਡੀਸ਼ਨ ਓਥੇ ਤੇ ਈ ਆ ਜਾਂਦੀ ਐ।
ਹਾਂਜੀ-ਹਾਂਜੀ, ਨਈਂ ਜੇੜਾ ਡੋਕਟਰ ਕੈਂਦੈ ਡੋਕ ਦੀ ਤੂਸੀ ਪੂਰੀ ਸਲਾਅ ਲੋ ਜੇ, ਜਿਵੇਂ ਓ ਕੈਂਦੇ ਨੇ ਓਵੇਂ ਤੂਸੀ ਮੰਨੋ, ਤੇ ਇਲਾਜ ਅਪਨਾ ਕਰਾਏਓ ਪੂਰਾ।
ਸਈ ਗਾੱਲ ਆ, ਹਾਂਜੀ ਏਦੀ ਕਾਰ ਰੇ ਹੁਨ, ਪ੍ਹੈਲਾਂ ਲਕਨੀਆਂ ਕੀਤੀਆਂ
ਹਾਂਜੀ-ਹਾਂਜੀ ਓਈ ਮੈਂ ਕੈ ਰੀ ਸੀਗੀ। ਚਲੋ ਫਿਰ ਮੈਂ ਸੋਚ ਰੀ ਸੀਗੀ, ਸ਼ਾਮੀ ਬੱਚੇ ਕੈ ਰੇ ਸੀ ਪਕੌੜੇ ਬਨਾ ਲੇਓ ਫੇਰ ਮੈਂ ਹੁਨ ਟਾਈਮ ਹੋ ਈ ਗੇਐ, ਮੈਂ ਵੀ ਦੇਖਦੀ ਆਂ ਚਾਅ ਟ ਪੀ ਲੈਂਨੀ ਆਂ, ਮੈਂ ਵੀ ਉੱਠਦੀ ਆਂ, ਹੁਨ ਮੈਨੂੰ ਵੀ ਥੋੜਾ ਮਾੜਾ-ਮੋਟਾ ਗਾੱਲ ਕਾਰਕੇ ਥਾਡੇ ਨਾਲ ਹੋ ਰੇਐ, ਵੀ ਮੈਂ ਵੀ ਚਾਅ ਬਨਾ ਈ ਲਾਂ। ਤੇ ਨਾਲੇ ਪਕੌੜੇ ਬਨਾ ਲੈਨੀ ਆਂ, ਬੱਚੇਆਂ ਦਾ ਮਾੰਨ ਕਾਰ ਰੇਐ, ਆਜੋ ਤੂਸੀ ਵੀ ਖਾ
ਕੋਈ ਨਾ, ਤੂਸੀ ਬਨਾ ਕੇ ਰੱਖੋ, ਮੈਂ ਆਨੀ ਆ।
ਆਜੋ-ਆਜੋ ਮੈਂ ਉਡੀਕ ਰੀ ਆਂ ਤਾਨੂੰ, ਜਲਦੀ ਆਜੋ। ਖਾਂਨੇ ਆਂ, ਫਿਰ ਤਾਡੀ ਵੀ ਚਾਅ ਤਾੱਰ ਦੇਨੀ ਆਂ ਨਾਲ ਈ ਮੈਂ, ਆਪਾਂ ਕੱਠੇ ਬੈ ਕੇ ਚਾਅ ਪੀਵਾਂਗੇ ਤੇ ਨਾਲ ਗੱਲਾਂਬਾਤਾਂ ਕਰਾਂਗੇ, ਦੁੱਖ ਸੁੱਖ ਸਾਂਝੇ ਕਰ ਲਾਂਗੇ ਬਹਿ ਕੇ।
ਸਹੀ ਗੱਲ ਆ, ਹੋਰ ਕਰਨਾ ਵੀ ਕੀ ਬੰਦੇ ਨੇ। ਕੋਲ ਬਹਿ ਕੇ ਦਿਲ ਦਾ ਮਨ ਦਾ ਬਹੁਤ ਹਲਕਾ ਹੋ ਜਾਂਦਾ ਬਸ।
ਹਾਂਜੀ ਹਾਂਜੀ ਉਹ ਤੇ ਹੈ ਹੀ, ਆਪਣਿਆਂ ਨਾਲ ਬਹਿ ਕੇ ਗੱਲਬਾਤ ਕਰਕੇ ਜਿਹੜੇ ਮੰਨ ਦਾ ਉਹ ਹੁੰਦਾ ਐ ਨਾ ਬੜਾ ਹਲਕਾ ਹੁੰਦਾ ਜਿਹੜਾ ਸਾਡਾ ਦੁੱਖ ਹੁੰਦਾ ਉਹ ਆਪਾਂ ਹਲਕਾ ਕਰ ਸਕਦੇ।
ਸਹੀ ਗੱਲ ਐ ਸਹੀ ਗੱਲ।
ਚਲੋ ਫਿਰ ਆ ਜਾਓ ਤੁਸੀਂ ਮੈਂ ਪੰਜ ਮਿੰਟ ਚ ਰੱਖਣ ਲੱਗੀ ਆ ਚਾਹ ਫਿਰ ਮੈਂ ਮਿਲਦੀ ਆ ਤੁਹਾਨੂੰ। ਠੀਕ ਆ, ਸਸ ਸੀ ਕਾਲ ਜੀ ਸਸ ਸੀ ਕਾਲ।